ਹੈਲੋ।
ਹੈਲੋ।
ਹੈਲੋ, ਹਾਂਜੀ ਸਰ ਸਤਿ ਸ੍ਰੀ ਅਕਾਲ।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
ਹਾਂਜੀ, ਸਰ ਵਧੀਆ ਤੁਸੀਂ ਦੱਸੋ ਠੀਕ ਹੋ?
ਹਾਂਜੀ ਸਭ ਵਧੀਆ ਨੇ ਆਸ਼ੀਰਵਾਦ ਗੁਰੂ ਮਹਾਰਾਜ ਜੀ ਦਾ ਹੋਰ ਸੁਣਾਓ ਜੀ ਕੀ ਕਰ ਰਹੇ ਹੋ।
ਕੁਛ ਨੀ ਸਰ ਫਰੀ ਬੈਠੀ ਸੀਗੀ ਮੈਂ।
ਅੱਛਾ-ਅੱਛਾ ਹਾਂਜੀ ਅਸੀਂ ਵੀ ਫਰੀ ਸੀਗੇ, ਹਾਂਜੀ ਔਰ ਹਾਂਜੀ ਹਾਂ ਹੋਰ ਘਰ ਪਰਿਵਾਰ ਸਭ ਵਧੀਆ ਤੁਹਾਡਾ?
ਹਾਂਜੀ-ਹਾਂਜੀ, ਤੁਹਾਡੇ ਮੌਸਮ ਕਿਵੇਂ ਆ ਅੱਜ ਸਰ?
ਅੱਜ ਤਾਂ ਜੀ ਬਹੁਤ ਵਧੀਆ ਮੀਂਹ ਪਿਆ ਜੀ ਹੁਣ ਵੀ ਪੈ ਰਿਹਾ ਹੈਗਾ ਸਾਡੇ ਤੋਂ ਬੜਾ ਆਰਾਮ ਹੈਗਾ ਮੀਂਹ ਕ, ਕੱਲ੍ਹ ਗ ਬਹੁਤ ਗਰਮੀ ਸੀਗੀ।
ਹਾਂਜੀ ਹਾਂਜੀ ਸਾਡੇ ਵੀ ਅੱਜ ਮੌਸਮ ਨਾ ਬੋਤ ਠੰਡਾ ਹੋਇਆ ਹੋਇਆ ਦੇਖੋ।
ਅੱਛਾ, ਅੱਛਾ ਕਿੱਥੇ, ਉ, ਕਿਹੜੀ, ਜਗਾ ਤੋਂ ਬੋਲ ਦਿਉ।
ਅਸੀਂ ਪਟਿਆਲੇ ਸਾਈਡ ਤੋਂ ਤੁਸੀਂ ਸਰ।
ਇੱਧਰ ਰਾਜ ਗਾਜ਼ਿਆਬਾਦ।
ਅੱਛਾ-ਅੱਛਾ। ਇੱਥੇ ਸਾਡੀ ਰਿਸ਼ਤੇਦਾਰੀ ਵੀ ਸੀ।
ਅਛਾ-ਅੱਛਾ। ਜ' ਉਹ ਦਿਲਜੀਤ ਭੈਣ ਜੀ ਨਹੀਂ ਜਿਹੜੇ। ਜਿਹੜੇ, ਗ, ਗਾਜਵਾ ਦਿਲਜੀਤ ਭੈਨ ਜੀ ਨੇ। ਜਿਹੜੇ, ਜਿਨਾਂ, ਨੇ, ਹਾਂਜੀ ਹਾਂਜੀ।
ਨ ਈ-ਨੀ ਔਧਰ ਨੀ ਏਗਾ। ਤੁ ਸੀ ਫਿਰ ਇੱਕ ਸਾਡੇ ਇੱਧਰ ਹੀ ਆ
ਅੱਛਾ-ਅੱਛਾ, ਹੋਰ ਸ ਉਹ ਵਧੀਆ ਨੇ ਸਬ? ਅੱਜ ਅਸੀ ਗੱਜਵੱਜ ਐੱਨ ਸੀ ਆਰ ਹੀ ਪੈਂਦਾ ਦਿੱਲੀ, ਗਾਜ਼ੀਆਬਾਦ, ਹਰਿਆਣਾ ਸਾਰਾ ਇਹ, ਗੁੜਗਾਓ।
ਓਕੇ-ਓਕੇ ਠੀਕ ਹੈ ਠੀਕ ਹੈ।
ਹਾਂਜੀ ਹੋਰ
ਹਾਂਜੀ-ਹਾਂਜੀ, ਹੋਰ ਤੁਸੀ ਸਟੱਡੀ ਵਗੈਰਾ ਕਰਦੇ ਹੋ ਕਿ ਜੋਬ?
ਮੈਂ ਜੀ, ਮੈਂ ਕੀਰਤਨ ਕਰਦਾ ਹਾਂ ਗੁਰਦੁਆਰੇ ਚ। ਗੁਰਦੁਆਰਾ ਸਾਬ ਜੀ, ਹਾਂਜੀ ਹਾਂਜੀ ਹਾ। ਮੈਂ ਵੈਸੇ ਗਿਆ ਉਧਰ ਪਟਿਆਲੇ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਮੈਂ ਕਈ ਵਾਰੀ ਹੋ ਕੇ ਆਇਆ ਦਰਸ਼ਨ ਕਰਕੇ ਆਇਆ।
ਹਾਂਜੀ, ਹੈਗਾ ਸਾਡੇ ਇੱਧਰ, ਗੁਰਦੁਆਰਾ ਦੁੱਖਨਿਵਾਰਨ ਸਾਹਿਬ।
ਹਾਂਜੀ, ਇੱਕੋ ਹੀ ਇਤਿਹਾਸਿਕ ਗੁਰਦੁਆਰਾ ਜੇ ਹੋਰ ਵੀ ਲਾਗੇ ਹੋਰ ਵੀ ਇਤਿਹਾਸਿਕ ਗੁਰਦੁਆਰੇ ਨੇ।
ਏਥੇ ਪਟਿਆਲੇ ਹੈਗੇ ਨੇ ਸਾਡੇ ਇੱਕ ਜਿਵੇਂ ਪ ਪਟਿਆਲੇ ਹੀ ਹੋ ਗਿਆ ਦੁੱਖ ਨਿਵਾਰਨ ਸਾਹਿਬ ਇੱਕ ਆਪਣਾ ਇੱਥੇ ਆ। ਬਹਾਦਰਗੜ੍ਹ ਸਾਹਿਬ ਆ ਇੱਕ ਫੇਮਸ ਗੁਰਦੁਆਰਾ।
ਅੱਛਾ-ਅੱਛਾ-ਅੱਛਾ। ਮੈਂ ਉਹਦਾ, ਅੱਛਾ ਉਹ ਮੈਨੂੰ ਪਤਾ ਨੀ ਸੀਗਾ ਉਹਦਾ ਤੇ ਇਹ ਦੁੱਖ ਨਿਵਾਰਨ ਸਾਹਿਬ ਦਾ ਮੈਨੂੰ ਪਤਾ ਹੀ ਸੀਗਾ।
ਹਾਂਜੀ ਇਹ ਤਾਂ ਫੇਰ ਸਭ ਨੂੰ ਦੇਖੋ ਖੋਬ ਅ ਅ ਦੁੱਖ ਸ਼੍ਰੀ ਆਹ ਦੁੱਖਨਵਾਰਨ ਸਾਹਿਬ ਗੁਰਦੁਆਰਾ ਜਿਹਦਾ ਔਹਦਾ ਸਭ ਨੂੰ ਪਤਾ ਆ ਜਿਵੇਂ ਹੁਣ ਆਪਾਂ ਲਗਾ ਲੋ ਗੋਲਡਨ ਟੈਂਪਲ ਲਗਾ ਲਓ।
ਹਾਂਜੀ-ਹਾਂਜੀ ਬਿਲਕੁਲ ਜੀ ਬਿਲਕੁਲ।
ਸਭ ਨੂੰ ਹੀ ਪਤਾ ਕਿ ਕੋਈ ਕਿਸੇ ਵੀ ਕੰਟਰੀ ਜਾਂ ਸਟੇਟ ਚ ਬੈਠ ਹੋਵੇ, ਈਵਨ ਕਿ ਦੇਖੋ, ਹਾਂਜੀ ਹਾਂ। ਉੱਥੇ ਤਾਂ ਦੇਖੋ ਬਾਹਰੋਂ ਵੀ ਦੇਖੋ ਲੋਕ ਆਂਦੇ ਨੇ ਤੁਹਾਨੂੰ ਪਤਾ। ਤਾ ਹੀ ਆਏ ਦਰਸ਼ਨ ਕਰਨ ਲਈ, ਅਸੀ। ਅਸੀਂ ਵੀ ਗਏ ਆ ਪਰ ਮੈਂ ਦੇਖੋ ਇੱਕ ਵਾਰੀ ਗਈਆ।
ਹਾਂ। ਅਸੀਂ ਦੇਖੋ ਪੰਜਾਬ ਗਏ ਹਾਂ ਹੁਣ ਅਸੀਂ ਦਰਬਾਰ ਸਾਹਿਬ ਹੋ ਕੇ ਆਏ ਹਾਂ ਪਿੱਛੇ ਤੇਈ ਤਰੀਕ ਨੂੰ ਗਏ ਸੀਗੇ ਅਸੀਂ ਤੇ, ਹ, ਹਾਂਜੀ ਉੱਧਰ ਦਾ ਬੜਾ ਮੌਸਮ। ਤਮ, ਹੈ ਤਾਂ ਵਧੀਆ ਮਤਲਬ, ਇਹਨਾਂ ਕੋ ਪ, ਇੰਨੀ ਜਿਹੜੀ ਪੋਲਿਊਸ਼ਨ ਹੁੰਦਾ ਸਾਡੇ ਇੱਧਰ, ਦਿੱਲੀ 'ਚ ਬੜਾ ਪੋਲਿਊਸ਼ਨ ਹੈਗਾ ਜੀ ਇੱਧਰ ਇਹ ਸਮਝ ਲਓ ਅਗਰ ਮੀਂਹ ਨਾ ਪਏ ਨਾ ਤੇ ਅਗਰ ਇੱਕ ਮਹੀਨਾ ਮੀਂਹ ਮਹੀਨੇ 'ਚ ਇੱਕ ਵਾਰੀ ਮੀਂਹ ਨਾ ਪੈਣਾ ਤਾਂ ਬੜਾ ਔਖਾ ਹੋ ਜਾਂਦਾ ਹੈਗਾ ਮਤਲਬ ਏਨੀ ਧੂੰਦ ਹੁੰਦੀ ਮਿੱਟੀ ਧੂ ਘਟਾ ਨੀ ਹੈਗੇ ਸੜਕਾਂ ਤੇ ਤੇ ਬੜਾ
ਦੇਖੋ ਇੱਕ ਵੱਡਾ ਸ਼ਹਿਰ ਆ ਗਿਆ ਨਾ ਦਿੱਲੀ ਤਾਂ ਦੇਖੋ ਹੁਣ ਜਿਵੇਂ ਪਟਿਆਲਾ ਲਗਾਲੋ ਹੈ ਤਾਂ ਚਲੋ। ਉਥੇ ਵੀ ਟ੍ਰੈਫਿਕ ਬਹੁਤ ਹੁੰਦੀ ਆਵਾਜਾਈ ਬਥੇਰੀ ਆ ਉੱਥੇ ਵੀ ਪਰ ਉੱਥੇ ਇਨਾ ਨੀ ਮੰਨਿਆ ਜਾਏਗਾ ਜਿੰਨਾ ਦਿੱਲੀ ਚ, ਜਿਵੇਂ ਆਪਾਂ ਹੁਣ ਕਿਤਾਬਾਂ ਚ ਵੀ ਪੜ੍ਹਦੇ ਸੀਗੇ, ਜਦੋਂ ਦਿੱਲੀ ਚ‌ ਤਾਂ ਦੇਖੋ ਅਲੱਗ ਚੀਜ਼ ਆਪਾਂ ਨੇ ਦੇਖੀਓ ਆ ਤੇ ਉਥੇ ਪਪ ਪਪੂਲੇਸ਼ਨ ਵੀ ਬਹੁਤ ਜ਼ਿਆਦਾ ਏ ਨਾ।
ਚਲੋ ਉਹ ਤੋਂ ਦੇਖੋ ਪਾਪੂਲੇਸ਼ਨ ਤਾਂ ਹੈਗੀ ਪਰ ਜਿਹੜਾ ਸਿਸਟਮੈਟਿਕ ਜਿਹੜਾ ਤਰੀਕਾ ਨਾ ਮਤਲਬ ਰੋਡਾਂ ਦਾ ਕਹਿ ਲਓ ਕਿ ਉਹ ਬਿਲਕੁਲ ਖਰਾਬ ਹੈਗਾ ਜਿਵੇਂ ਕਹਿ ਲਓ ਕਿ ਅਸੀਂ ਜ ਕਹਿ ਲੋ ਕਿ ਜਿਹੜਾ, ਗੱਡੀਆਂ ਤੋਂ, ਪ, ਅਹ, ਜੇੜਾ, ਪੋਲਿਊਸ਼ਨ ਹੋ ਰਿਹਾ ਉਹ ਤਾਂ ਦੂਜੀ ਗੱਲ ਹੈਗੀ ਹਨਾ। ਪਰ ਜੇੜਾ, ਸੜਕਾ ਤੇ ਜਿਹੜੀ ਮਿੱ‌ ਮਿੱਟੀ ਕੱਟਾ ਪਈ ਨਾ ਅਸੀਂ ਦੇਖਦੇ ਹਾਂ ਸਾਡੇ, ਇੱਥੇ ਰਾਜਨਗਰ ਐਕਸਟੈਂਸ਼ਨ ਦੇ ਵਿੱਚ ਜਿਹੜੇ, ਅ ਇਹਨਾਂ ਵੀ ਵ ਵੀ ਏਰੀਆ ਹੈਗਾ ਸਾਡਾ ਸੋਸਾਇਟੀਆਂ ਨੇ ਇੱਥੇ ਤੇ ਏਨੀਆਂ ਗੱਡੀਆਂ ਦਾ ਏਨਾ ਪੋਲਿਊਸ਼ਨ ਹੁੰਦਾ ਨਹੀਂ, ਮਿੱਟੀ, ਕੱਟਾ, ਧੂੜ ਹੈ ਹੁੰਦੀ ਹੈ, ਸਮਝ ਲਓ ਕਿ ਸੜਕਾਂ ਤੇ ਨਿਕਲਣਾ ਔਖਾ ਹੋ ਜਾਂਦਾ ਹੈਗਾ। ਤੇ ਗੌਰਰਮੈਂਟ ਇਸ ਪਾਸੇ ਧਿਆਨ-ਧਿਆਨ ਨੀ ਦਿੰਦੀ ਏ।
ਹਾਂਜੀ ਹਾਂਜੀ, ਇਹ ਤਾਂ ਫਿਰ
ਇਹ ਚੀਜ਼ ਹੋਣੀ ਚਾਹੀਦੀ। ਬਾਕੀ ਪੰਜਾਬ 'ਚ ਇਸ ਤਰ੍ਹਾਂ ਨਹੀਂ ਅਸੀਂ ਗ ਉੱਧਰ ਵੀ ਹਾਂਜੀ।
ਹਾਂਜੀ -ਹਾਂਜੀ ਪੰਜਾਬ ਦੇ ਵਿੱਚ ਇੰਨਾ ਨੀ ਦੇਖੋ ਪੰਜਾਬ ਦੇ ਵਿੱਚ ਬਹੁਤ ਫਿਰ ਵੀ ਫ਼ਰਕ ਆ ਦਿੱਲੀ ਦੇ ਮੁਕਾਬਲੇ
ਹਾਂਜੀ ਬਿਲਕੁਲ ਜੀ ਬਿਲਕੁਲ ਉਧਰ ਹੈ ਨੀ ਅਸੀਂ ਗਏ ਸੀ ਹੁਣ। ਤਰਨ ਤਾਰਨ ਸਾਹਿਬ ਵੀ ਗਏ ਸੀਗੇ ਤੇ ਗੋਇੰਦਵਾਲ ਸਾਹਿਬ ਵੀ ਗਏ ਸੀ।
ਐਵੇਂ ਆ ਕਿ ਦੇਖੋ ਸੜਕਾਂ ਬਥੇ ਬਹੁਤ ਸਾਫ਼ ਨੇ ਦੇਖੋ ਇੱਧਰ ਐਵੇਂ ਨੀ ਹੈਗਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਨਾ ਵੀ ਸੜਕਾਂ ਤੇ ਮਿੱਟੀ, ਧੂੜ ਹੁਣ ਵੀ ਇੰਨੀਆਂ ਸੜਕਾਂ ਨਵੀਆਂ ਬਣ ਰਹੀਆਂ ਨੇ ਇੱਥੇ ਜਿਵੇਂ ਜਿਹੜੀਆਂ ਕਰੋ ਥੋੜਾ ਪੈਂਲਾਂ ਬਣਾਈਆਂ ਸੀ ਉਨਾਂ ਦੀ ਵੀ ਦੁਬਾਰੇ ਦੇਖੋ ਮੁਰੰਮਤ ਚੱਲ ਰਹੀ ਹੈ ਇੱਧਰ। ਪੰਜਾਬ ਦੇ ਵਿੱਚ ਤਾਂ ਦੇਖੋ ਐਵੇਂ ਇੱਧਰ ਸਹੂਲਤਾਂ ਵੀ ਬਹੁਤ ਨੇ ਇਹੋ ਜਿਹੀ ਗੱਲ ਨੀ ਹੈਗੀ। ਕੀ ਲਗਾ ਲੋ ਆਪਾਂ ਨੂੰ ਚਲੋ ਪ੍ਰਦੂਸ਼ਣ ਤਾਂ ਹੈ ਹੀ ਆ ਆਪਾਂ ਇਹ ਨੀ ਕਹਿੰਦੇ ਵੀ ਨਹੀਂ ਹੈਗਾ, ਕਿਉਂਕਿ ਦੇਖੋ ਆਵਾਜਾਈ ਦੇ ਸਾਧਨ ਵੱਧ ਗਏ ਹੁਣ ਕਿੰਨੇ। ਹੁਣ ਦੇਖੋ ਹਰ ਘਰ ਦੇ ਵਿੱਚ ਦੋ -ਦੋ ਤਿੰਨ- ਤਿੰਨ ਦਾ ਮੋਟਰਸਾਈਕਲ ਹੀ ਨੇ।
ਬਿਲਕੁਲ ਜੀ- ਬਿਲਕੁਲ ਸਹੀ ਗੱਲ
ਪਹਿਲਾਂ ਦੇਖੋ ਐਵੇਂ ਹੁੰਦੇ ਹੀ ਨ ਸੀ ਪਹਿਲਾਂ ਤਾਂ ਦੇਖੋ ਕਿਸੇ ਦੇ ਘਰ ਹੀ ਹੁੰਦਾ ਸੀ।
ਜਿਵੇਂ ਵੇਂ ਪਹਿਲੇ ਦਿ ਹਾਂਜੀ-ਹਾਂਜੀ-ਹਾਂਜੀ-ਹਾਂਜੀ ਬਿਲਕੁਲ ਜਿਵੇਂ ਲੋਕ ਨਾ ਦਿੱਲੀ 'ਚ ਇੰਨਾ ਪੋਲਿਊਸ਼ਨ ਹੈਗਾ ਤੇ ਜਦ ਸਰਦੀਆਂ ਦ ਇੰਨਾ ਔਖਾ ਹੋ ਜਾਂਦਾ ਗਾ ਤੇਇ ਇਹ ਸਾਰੇ ਤਰਫ਼ ਪੋਲਿਊਸ਼ਨ ਹੀ ਹੈ ਜਿਹੜੇ ਜਿਵੇਂ ਕਹਿ ਲੋ ਧੂੜ ਮਿੱਟੀ ਘੱਟਾ ਇਹਦਾ ਪੋਲਿਊਸ਼ਨ ਹੈਗਾ ਹੋਰ ਕਹਿ ਲਓ ਕਿ ਜਿਵੇਂ ਫੈਕਟਰੀਆਂ ਦਾ ਪੁਲਿਸਨ ਹੈਗਾ ਤੇ ਜਦ ਜਦ ਕੋਈ ਪ੍ਰੋਬਲਮ ਹੁੰਦੀ ਨਾ ਪੋਲਿਊਸ਼ਨ ਦੀ ਇਹ ਫਿਰ ਪੰਜਾਬ ਨੂੰ ਕਹਿੰਦੇ ਕਿ ਪੰਜਾਬ ਤੋਂ ਆ ਰਿਹਾ ਹੈਗਾ ਪੋਲੂਊਸ਼ਨ ਇੱਧਰ ਪਰਾਲੀ ਹਾਲੇ ਉਹ ਕੁਛ ਨੀ ਅੰਬਰਦੇ ਬਾਕੀ ਇੱਥੇ ਦਾ ਵੀ ਪੋਲੂਸ਼ਨ ਅਸੀਂ ਦੇਖਦੇ ਆ ਅੱਕਾ ਦੇ ਦੇਖਦੇ ਆ। ਮੈਂ ਕਿਹਾ ਮੈਂ
ਹਾਂਜੀ- ਹਾਂਜੀ
ਪੰਜਾਬ ਨੂੰ ਬਦਨਾਮ ਕਰਦੇ ਇੱਥੇ ਕਿੰਨਾ ਪੋਲਿਊਸ਼ਨ ਹੈਗਾ।
ਹਾਂਜੀ -ਹਾਂਜੀ ਪ੍ਰਦੂਸ਼ਣ
ਦੂਜੇ ਬਾਕੀ ਇੱਥੇ ਹੀ ਬਹੁਤ ਪਲਿਊਸ਼ਨ ਹੈਗਾ ਤੇ ਖੁਦ ਦੇ ਕੇ ਪਰੇਸ਼ਾਨ
ਥੋੜਾ
ਕਿ ਕਿੰਨਾ ਪੋਲ
ਹਾਂਜੀ ਥੋੜਾ ਆਪਣੇ ਤੇ ਵੀ ਆ ਤੁਸੀਂ ਸ਼ੁਰੂ ਤੋਂ ਹੀ ਦਿੱਲੀ 'ਚ ਰਹਿੰਦੇ ਹੋ ਕੇ ਪਹਿਲਾਂ ਇੱਧਰ ਰਹਿੰਦੇ ਸੀ। ਅਸੀਂ ਪੰਜਾਬ ਤੁਸੀਂ ਸ਼ੁਰੂ ਤੋਂ ਹੀ ਦਿੱਲੀ ਰਹਿੰਦੇ ਹੋ।
ਨਹੀਂ ਮੈਂ ਜੀ ਪਹਿਲ ਮੈਂ ਮੈਂ ਇਹ ਪਹਿਲਾਂ ਤੋਂ
ਹਾਂਜੀ
ਜੀ ਹਾਂਜੀ- ਹਾਂਜੀ ਸ਼ੁਰੂ ਤੋਂ ਨਹੀਂ ਪਹਿਲਾਂ ਮੈਂ ਲਖਨਊ ਸੀ ਡਿਊਟੀ ਕਰਦਾ ਸੀਗਾ।
ਓਕੇ- ਓਕੇ- ਓਕੇ
ਤੇ ਕਰਕੇ ਆਇਆ। ਮੈਂ ਸਤ ਸਾਲ ਉਥੇ ਗੁਰ ਰਹਿੰਦਾ। ਅਸੀ ਲਖਨਊ 'ਚ ਵੀ ਬੜਾ ਪੋਲਿਊਸ਼ਨ ਹੈਗਾ ਪਰ ਇੰਨਾ ਨੀ ਹੈਗਾ ਜਿੱਥੇ ਅ ਜਿੰਨਾ ਉਰੇ ਹੈਗਾ ਹੇਜਾਬਾਦ 'ਚ ਉੱਥੇ, ਇਹ ਨੀ ਗਾ ਲਖਨਊ ਚ।
ਹਾਂਜੀ, ਇਹ ਤਾਂ ਦੇਖੋ ਹੈ ਹੀ ਆ ਕਿ ਵੱਡੇ ਵੱਡੇ ਸ਼ਹਿਰਾਂ ਚ ਥੋੜਾ ਜ਼ਿਆਦਾ ਆ ਜਿਵੇਂ ਇੱਥੇ ਕਈ ਫੈਕਟਰੀ ਟਰੇ, ਵਗੈਰਾ ਵੀ ਹੁੰਦੀਆਂ ਨੇ ਨਾ।
ਤੁਹਾਡੇ ਇੱਧਰਲੀ ਸਾਈਡ, ਕੋਈ ਫੈਕਟਰੀ ਵਗੈਰਾ ਵੀ ਹੋਣੀ।
ਬਿਲਕੁਲ, ਐ ਸਾਫ਼ ਸੁਥਰਾ। ਦੇਖਿਆ, ਮੈਂ ਬਹੁਤ ਵਧੀਆ ਮੌਸਮ ਹੁੰਦਾ ਗਾ ਨਾਲੇ ਸੜਕਾਂ ਵੀ ਬਿਨਾਂ ਪੋਲਿਊਸ਼ਨ ਹੁੰਦਾ ਕੋਈ, ਬੇ ਸ
ਹਾਂਜੀ, ਹਾਂਜੀ ਸਾਡੇ ਇੱਧਰ ਬਹੁਤ ਫ਼ਰਕ ਆ, ਦੇਖੋ ਮੌਸਮ ਦਾ ਵੀ ਲਗਾ ਲਓ ਜਾਂ ਸੜਕਾਂ ਦਾ ਤੁਹਾਨੂੰ ਦੱਸਿਆ, ਆਵਾਜਾਈ ਦਾ ਵੀ, ਵੀ ਬਹੁਤ ਆ ਉੱਥੇ ਤਾਂ ਐਵੇਂ ਦੇਖ
ਹਾਂਰਾ ਆਸਟ੍ਰੇਲੀਆ
ਹਾਂਜੀ, ਹਾਂਜੀ ਬਾਕੀ ਪ੍ਰਦੂਸ਼ਣ ਤਾਂ ਅੱਜ ਕੱਲ੍ਹ ਦੇਖੋ, ਸਾਰੇ ਸ਼ਹਿਰਾਂ ਚ ਹੈ ਹੀ ਗ ਆ। ਹੈਲੋ, ਇਹ ਨਹੀਂ ਹੈਗਾ ਕਿ ਚਲੋ ਹੈ ਨੀ। ਸਾਰੇ ਸ਼ਹਿਰਾਂ ਚ ਹੀ ਪ੍ਰਦੂਸ਼ਣ ਦੇਖੋ, ਹੈਗਾ ਹੀ।
ਹਾਂਜੀ, ਹਾਂਜੀ ਬਿਲਕੁਲ ਦੇਖੋ ਐਸਾ ਨ ਨ ਜਿਹੜਾ
ਲਿਕ ਨੂੰ ਵੀ ਜਾਵੇ।
ਹਾਂਜੀ। ਹਾਂਜੀ, ਹਾਂਜੀ, ਹਾਂਜੀ। ਤੁਹਾਡੀ ਆਵਾਜ਼
ਇਸ ਬਾਰੇ, ਸੋਚਣਾ ਚਾਹੀਦਾ। ਕਿ ਜਿਹੜਾ ਪੋਲਿਊਸ਼ਨ ਹੈਗਾ, ਇਹਨੂੰ ਕਿਵੇਂ ਰੋਕਏ ਇਹਨੂੰ ਕਿਵੇਂ ਕੰਮ, ਜਿਵੇਂ ਕਹਿ ਲਓ ਕਿ ਹੈਲੋ। ਹੈਲੋ, ਪ੍ਰੀਆ ਪਰਿਵਾਰ